ਹੈਲੋ!
ਹੈਲੋ।
ਸਸ੍ਰੀ ਕਾਲ ਜੀ, ਹੋਰ ਠੀਕ ਓ?
ਹਾਂਜੀ, ਤੁਸੀਂ ਠੀਕ ਓ?
ਹਾਂਜੀ-ਹਾਂਜੀ, ਘਰ ਸਭ ਠੀਕ ਨੇ।
ਹਾਂਜੀ-ਹਾਂਜੀ, ਠੀਕ ਨੇ, ਹਾਂਜੀ-ਹਾਂਜੀ, ਤੁਹਾਡੇ?
ਬਿਲਕੁਲ ਜੀ ਠੀਕ ਨੇ ਸਾਰੇ।
ਹਾਂਜੀ।
ਹਾਂਜੀ, 'ਤੇ ਓ ਮੈਂ ਕੈ ਰਈ ਸੀ ਅੱਜ ਅਪਨਾ ਇੰਪੋਰਟਨੈਂਸ ਆਫ ਡਰਿੰਕ ਵਾਟਰ ਬਾਰੇ ਗੱਲ ਕਰੀਏ?
ਹਾਂਜੀ।
ਹਨਾ, ਜਿਵੇਂ ਸਾਨੂੰ ਪਾਨੀ ਪੀਨ ਦੇ ਕਿੰਨੇ ਫ਼ਾਇਦੇ ਹੈਗੇ ਨੇ।
ਹਾਂਜੀ-ਹਾਂਜੀ।
ਹਨਾ, ਅੱਛਾ। ਦੇਖਲੋ ਜੀ, ਸੱਤਰ ਪ੍ਰਸੈਂਟ 'ਤੇ, ਇਨਸਾਨ ਚ ਪਾਨੀ ਹੁੰਦੈ ਨਾ?
ਹਾਂਜੀ-ਹਾਂਜੀ।
ਸੱਤਰ ਪ੍ਰਸੈਂਟ ਪਾਨੀ ਨਾਲ, ਦੇਖੋ ਓ ਬਣਿਆ ਐ ਮਨੁੱਖ, ਹੈਨਾ? ਸਰੀਰ ਨੂੰ, ਅੰਗਾਂ ਨੂੰ ਠੀਕ ਚਲਾਂਦੈ।
ਓ ਹਾਂਜੀ-ਹਾਂਜੀ, ਹਾਂਜੀ।
ਜਿਵੇਂ ਕਿ ਅਸੀਂ ਜਾਦਾ ਪਾਨੀ ਪੀਆਾਂਗੇ ਜਿਵੇਂ ਅੰਦਰ ਜਰੀਲੇ ਸਾਰੇ ਤੱਤ ਹੈਗੇ ਨਾ, ਓ ਬਾਰ ਕੱਢਦਾ ਵੇ। ਹਾਂਜੀ-ਹਾਂਜੀ, ਕਾਫ਼ੀ ਊਰਜਾ ਵੀ ਮਿਲਦੀ ਏ ਸਾਨੂੰ। ਪਾਨੀ ਪੀਨ ਨਾਲ ਹਨਾ, ਜਿੰਨਾ ਅਸੀਂ ਦੇਖੋ, ਜਾਦਾ ਪਾਨੀ ਪੀਆਾਂਗੇ ਨਾ
ਸਾਨੂੰ ਐਨਰਜੀ ਮਿਲੇਗੀ ਹੈਨਾ, ਕੰਮ ਕਰਨ ਦਾ ਵੀ ਸਾਡਾ ਵਦੀਆ ਰਏਗਾ, ਔਰ ਇੱਕ ਤਾਂ ਦੇਖੋ ਸਵੇਰੇ-ਸਵੇਰੇ ਖਾਲੀ ਪੇਟ ਪਾਣੀ ਪੀਣਾ ਬੋਤ ਅੱਛਾ ਹੁੰਦਾ ਨਾ।
ਹਾਂਜੀ, ਸਵੇਰੇ-ਸਵੇਰੇ ਖਾਲੀ ਪੇਟ ਪਾਣੀ ਪੀਨ ਨਾਲ ਨਾ ਮਤਲਬ ਸਾਰੀ ਜੇੜੀ ਬਿਮਾਰੀ ਹੁੰ ਦੀ ਨਾ ਓ ਸਾਰੀ ਬਾਰ ਨਿਕਲ ਜਾਂਦੀਆ, ਹਾਂਜੀ।
ਪੀਨਾ ਈ ਚਾਈਦਾ ਕਮ ਸੇ ਕਮ ਸਾਨੂੰ, ਬੋਤ ਜਾਦਾ ਪਾਣੀ ਪੀਨਾ ਚਾਈਦਾ ਸਰੀਰ 'ਚ ਤਾਂ ਕੀ
ਹਾਂਜੀ-ਹਾਂਜੀ। ਐਈ ਸਾਨੂੰ ਪਾਣੀ ਬਚਾਦਾਂ। ਹੁਣ ਤੁਸੀਂ ਦੋ-ਤਿੰਨ ਦਿਨ ਪਾਣੀ ਨਾ ਪੀਓ ਬਿਲਕੁਲ ਬਿਲਕੁਲ ਐਂਝ ਹੋ ਜੇਗਾ ਜਿਵੇਂ ਡਲ ਹੈਗੇ ਆ ਬਿਲਕੁਲ ਅਸੀਂ।
ਬਿਲਕੁਲ ਜੀ ਏਨੀ ਗਰਮੀ ਪੈ ਰੀ ਜੀ, ਆਪਾਂ ਅੱਧਾ ਘੰਟਾ ਵੀ ਘੰਟਾ ਵੀ ਨੀ ਗੈਪ ਪਾਵਾਂਗੇ ਨਾ ਤੇ ਤਾਂ ਵੀ ਸਾਡਾ ਮੂੰ ਸੁੱਕਣ ਲੱਗ ਜੇਗਾ ਏਸ ਮੌਸਮ ਏਨਾ ਬਣਿਆ ਦਾ ਜੇ।
ਹਾਂਜੀ-ਹਾਂਜੀ, ਕਿਉਂਕਿ ਗਰਮੀ ਬੋਤ ਪੈ ਰੀ ਐ ਨਾ। ਹੁਣ ਤੁਸੀਂ ਸਰਦੀਆਂ 'ਚ ਦੇਖ ਲੋ ਬਿਲਕੁਲ ਵੀ ਪਾਣੀ ਦੀ ਪਿਆਸ ਨੀ ਲੱਗਦੀ। ਤਾਂ ਵੀ ਸਾਨੂੰ ਪੀਨਾ ਚਾਈਦਾ ਪਾਨੀ।
ਹਾਂਜੀ-ਹਾਂਜੀ।
ਹਾਂਜੀ
ਭਾਵੇ ਸਰਦੀਆਂ- ਗਰਮੀਆਂ ਪਾਣੀ ਤਾਂ ਪੀਣਾ ਚਾਈਦਾ। ਏਦੇ ਨਾਲ ਕੀ ਹੁੰਦਾ ਜੀ ਪਾਚਨ ਤੰਤਰ ਵੀ ਸਾਡਾ ਬਿਲਕੁਲ ਠੀਕ ਰੈਂਦਾ। ਹਨਾ, ਜੇ ਅਸੀਂ ਖਾਇਆ ਪੀਆ ਸਾਨੂੰ ਹਜ਼ਮ ਵੀ ਹੋ ਜਾਂਦਾ, ਕਬਜ਼ ਵੀ ਨੀ ਰੈਂਦੀ ਜੀ ਪਾਣੀ ਪੀਨ ਨਾਲ ਜੀ।
ਹਾਂਜੀ-ਹਾਂਜੀ।
ਵਈ ਚਮੜੀ ਦੇ ਰੋਗ ਲਗਾ ਲੋ ਜੀ। ਪਾਣੀ ਪੀਣ ਨਾਲ ਓ ਵੀ ਨੀ ਹੁੰਦੇ ਜੀ ਸਾਫ਼ ਚਮੜੀ ਰੈਂਦੀ ਏ ਜੀ।
ਹਾਂਜੀ-ਹਾਂਜੀ ਓ ਪਾਣੀ ਪੀਣ ਨਾਲ ਹੋ ਜਾਂਦੇ ਨੇ।
ਹਾਂਜੀ-ਹਾਂਜੀ, ਜਾਦਾ ਪਾਣੀ ਨਾਲ ਦੇਖੋ ਤਾਪਮਾਨ ਵੀ ਸਾਡਾ ਕੰਟਰੋਲ ਰਏਗਾ।
ਹਾਂਜੀ-ਹਾਂਜੀ, ਤਾਂਈ ਜਿਵੇਂ ਹਾਂਜੀ-ਹਾਂਜੀ ਜੇੜੀ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਨੇ, ਓ ਕਿਉਂ ਲੱਗਦੀਆਂ ਨੇ ਪਾਣੀ ਨੀ ਪੀਂਦੇ।
ਬਿਲਕੁਲ ਜੀ।
ਪਾਨੀ ਪੀਂਦੇ ਨੇ।
ਹਾਂਜੀ। ਪੀਣਾ ਚਾਈਦਾ ਜੀ ਪਾਨੀ, ਜਿੰਨਾ ਹੋ ਸਕੇ ਸਾਡੇ ਲਈ ਬਹੁ ਜ਼ਰੂਰੀ ਐ ਜੀ ਪਾਣੀ।
ਹਾਂਜੀ ਤੁਸੀ ਕਿੰਨਾ ਪਾਣੀ ਪੀ ਲੈਂਦੇ ਓ ਇੱਕ ਦਿਨ 'ਚ?
ਜੇ ਵੇਖੋ, ਪੀ ਲੈਂਦੀ ਆ ਜੀ ਮੈਂ ਦਸ- ਬਾਰਾਂ ਗਲਾਸ ਤੇ ਮੇਰੇ ਹੈ ਈ ਨੇ ਜੀ।
ਅੱਛਾ- ਅੱਛਾ।
ਬਿਲਕੁਲ, ਭਰਪੂਰ ਪਾਣੀ ਪੀਓ ਜੀ ਹਨਾ। ਸਰੀਰ ਵਿੱਚ ਤਰਲ ਪਦਾਰਥਾਂ ਦੀ ਨਾ ਬੋਤ ਲੋੜ ਐ ਨਾ। ਹਨਾ। ਪਾਚਨ, ਖੂਨ ਸ਼ਰੀਰ ਦਾ ਠੀਕ ਰੱਖਦਾ।
ਹਾਂ, ਹਾਂਜੀ-ਹਾਂਜੀ-ਹਾਂਜੀ।
ਪੌਸ਼ਟਿਕ ਤੱਤਵਾਂ ਨੂੰ ਬਾਰ ਕੱਢ ਕੇ ਆਪਣਾ ਕਰਦਾ ਸ਼ਰੀਰ ਨੂੰ ਸ ਸਈ ਕਰਦਾ ਐ ਨਾ। ਦਿਮਾਕ ਵੀ ਦੇਖੋ ਸਈ ਚੱਲਦਾ ਵੈ ਪਾਨੀ ਜਾਦਾ ਪੀਨ ਨਾਲ। ਹਾਂਜੀ-ਹਾਂਜੀ ਇਸ ਲਈ ਸਾਨੂੰ ਭਰਪੂਰ ਮਾਤਰਾ ਨਾਲ ਪਾਨੀ ਪੀਨਾ ਚਾਈਦਾ।
ਹਾਂਜੀ- ਹਾਂਜੀ।
ਠੀਕ ਐ ਨਾ ਚਮੜੀ ਲਈ ਦੇਖਲੋ, ਚੰਗੇ ਸੇਤਮੰਦ ਲਈ। ਹਾਂਜੀ। ਹਾਂਜੀ-ਹਾਂਜੀ। ਬਿਲਕੁਲ। ਦੇਖੋ ਪੇਟ ਦੀਆਂ ਵੀ ਬੜੀਆਂ ਬਮਾਰੀਆਂ ਦੂਰ ਹੁੰਦੀਆਂ ਜਾਦਾ ਪਾਨੀ ਪੀਨ ਨਾਲ।
ਜ ਹਾਂਜੀ।
ਬਿਲਕੁਲ ਤੁਸੀ ਪੀਂਦੇ ਓ ਜੀ ਪਾਨੀ। ਤੁਸੀ ਕਿੰਨਾ ਕ ਪੀ ਲੈਂਦੇ ਓ।
ਮੈਂ ਪਾਨੀ ਪੀ ਲੈਨੀ ਆ ਈ ਦਸ, ਗਿਆਰਾਂ ਗਲਾਸ। ਏਨਾ ਈ ਫੇਰ ਏਨਾ ਜਾਦਾ ਵੀ ਨੀ ਪੀਤਾ ਜਾਂਦਾ ਏ ਨਾ।
ਹਾਂਜੀ-ਹਾਂਜੀ ਸਰੀਰ ਦੇ ਸਾਰੇ ਹਾਂਜੀ। ਜੀ ਬਿਲਕੁਲ ਸਰੀਰ ਦੇ ਸਾਰੇ ਕਾਰਜ ਲਈ ਨਾ ਤੇ ਮਾਤਰਾ ਪਾਨੀ ਪੀਨੀ ਚਾਈਦੀ ਏ ਬਹੁਤ ਜਾਦਾ ਮਾਤ ਰਾ ਚ ਪਾਨੀ ਪੀਓ ਨਾ, ਬਦਲਦੇ ਮੌਸਮ ਜਿਵੇਂ ਬੁਖਾਰ ਯਾਂ ਉਲਟੀ ਦਸਤ ਕੁਛ ਵੀ ਹੁੰਦੈ ਨਾ ਹਾਂਜੀ। ਜੀ ਡਾਇਡ੍ਰੇਸ਼ਨ ਵੀ ਠੀਕ ਰੇਂਦਾ ਸਾਡਾ, ਪਾਨੀ ਜਾਦਾ ਪੀਨ ਜਿਵੇਂ ਨਿੰਬੂ ਪਾਨੀ ਪੀ ਲ। ਤਾ ਉ ਵੀ ਬੋਤ ਫੈਦੇਮੰਦ ਹੁੰਦਾ ਜੇ। ਹਾਂਜੀ- ਹਾਂਜੀ ਬਿਲਕੁਲ ਜੀਂਵੇ ਅਸੀ ਪਾਨੀ ਸਾਦਾ, ਹਾਂਜੀ-ਹਾਂਜੀ ਜੇ ਸਾਦਾ ਪਾਨੀ ਨਈ ਪੀ ਪਾ ਰੇ ਅ ਸੀ ਨਿੰਬੂ ਪਾਨੀ ਪੀ ਲਿਆ, ਨਾਰੀਅਲ ਪਾਨੀ, ਹੋਰ ਵੀ ਕਾਫ਼ੀ ਹੁੰਦੇ ਨਾ ਲਿਕਵਿਡ ਹੀ
ਵਿਟਾਮਿਨਸ ਵੱਧ ਜਾਂਦੇ ਨਾ।
ਬਿਲਕੁਲ। ਪਾਨੀ ਤਾ ਦੇਖੋ
ਬੋਤਲ ਦੇ ਕੇ ਭੇਜਨੀ ਚਾਈਦੀ ਏ। ਕਿਸੇ ਟੈਮ ਚੱਕਰ ਖਾ ਕੇ ਗਿਰ ਸਕਦੈ। ਕੁਛ ਵੀ ਮਤਲਬ ਹੋ ਸਕਦਾ ਐ ਮਤਲਬ ਉਸ ਟੈਮ ਬੰਦਾ ਪਾਨੀ ਪੀ ਲੈ ਨਾ, ਥੋੜੀ ਐਨਰਜੀ ਜੀ ਰੈਂਦੀ ਏ।
ਹਾਂਜੀ ਦੇਖੋ ਗਰਮੀ ਵੀ ਏਨੀ ਏ ਜੀ, ਹਰ ਟਾਈਮ ਦੇਖੋ ਆਪਨੇ ਕੋਲ ਪਾਣੀ ਰੱਖੋ ਕਿਧਰੇ ਵੀ ਜਾਣਾ ਤੁਸੀ, ਹਨਾ ਕਿਉਂਕਿ ਪਾਨੀ ਪੀਨ ਨਾਲ ਸਾਡਾ ਥੋੜਾ ਜੇ ਗਰਮੀ ਦਾ ਤਾਪਮਾਨ ਵੀ ਅੰਦਰੋਂ ਲੱਗਰੀ ਐ ਜੇ ਗਰਮੀ ਘੱਟ ਜਾਂਦੀ ਏ ਜੀ। ਹਨਾ ਜੀ ਭਰਪੂਰ ਵੀ ਓ ਪੇਟ ਠੀਕ ਰੇਂਦਾ ਐ ਜੀ, ਪਾਚਨ ਕ੍ਰਿਆ ਵੀ ਠੀਕ ਹੋ ਜਾਂਦੀ ਐ। ਹਨਾ, ਫਾਈਬਰਸ ਵੀ ਬੋਤ ਜਾਦਾ, ਚੰਗੀ ਗੱਲ ਐ ਜੀ ਪਾਨੀ ਪੀਨਾ। ਹਾਂਜੀ।
ਬਿਲਕੁਲ।
ਹਾਂਜੀ-ਹਾਂਜੀ।
ਹਾਂ ਓ ਪੀਲੋ। ਨਿੰਬੂ ਪਾਨੀ ਸਵੇਰੇ ਸ ਏਕ ਤਾਂ ਦੇਖੋ ਖਾਨੇ ਤੋਂ ਬਾਦ ਪਾਨੀ ਨੀ ਪੀਨਾ ਚਾਈਦਾ।
ਹਾਂਜੀ-ਹਾਂਜੀ ਐ ਫੋਨ ਵਿੱਚ ਵੀ ਦੱਸਦੇ ਨੇ
ਹਾਂਜੀ-ਹਾਂਜੀ। ਕਿਉਂਕਿ ਖਾਨਾ ਅਸੀਂ ਖਾ ਲੈਂਨੇ ਹਾਂ ਨਾ, ਗਰਮ ਦੇਖੋ ਖਾਨਾ ਹੁੰਦਾ ਵੇ ਉਦੋਂ ਤੁਸੀਂ ਪਾਣੀ ਪੀ ਲੈਂਦੇ ਸਾਰਾ ਹੀ ਅੰਦਰ ਸਾਰਾ ਖ ਖਾਨਾ ਖ਼ਰਾਬ ਹੋ ਜਾਂਦੈ ਅੱਛਾ ਤੇ ਨਾਲ ਪਾਚਨ ਕਿਰਿਆ ਵੀ ਗ਼ਲਤ ਹੋ ਜਾਂਦੀ ਏ ਜੀ ਸਾਡੀ ਸਈ ਤਰੀਕੇ ਨਾਲ ਸਾਨੂੰ ਖਾਨਾ ਪਚਦਾ ਵੀ ਨੀ ਜੀ।
ਹਾਂਜੀ- ਹਾਂਜੀ- ਹਾਂਜੀ।
ਐ ਦੇਖੋ ਹਮੇਸ਼ਾ ਤੁਸੀਂ ਖਾਨਾ ਖਾਨ ਤੋਂ ਦਸ ਮਿੰਟ ਪੈਲੇ ਪਾਨੀ ਪੀ ਲੋ ਏ ਗਿਲਾਸ ਹਨਾ ਓਸ ਤੋਂ ਬਾਦ ਤੁਸੀਂ ਖਾਣਾ ਖਾਓ। ਖਾਣੇ ਖਾਣ ਤੋਂ ਬਾਦ ਇੱਕ ਘੰਟਾ ਸਾਨੂੰ ਪਾਣੀ ਪੀਣਾ ਨੀ ਚਾਈਦਾ ਜੀ।
ਹਾਂਜੀ ਹਾਂਜੀ ਐ ਤੇ ਗੱਲ ਹੈ ਫੋਨ ਵਿੱਚ ਵੀ ਦਿਖਾਂਦੇ ਮਤਲਬ ਸੋਸ਼ਲ ਮੀਡੀਆਂ ਤੇ ਹਾਂਜੀ।
ਬਿਲਕੁਲ ਸਈ ਵੀ ਗਾਈਡ ਕਰਦੇ ਨੇ ਜੀ ਸਾਨੂੰ ਦੇਖੋ।
ਹਾਂਜੀ ਕਈ ਗੱਲਾਂ ਸਈ ਵੀ ਹੁੰਦੀਆ ਨੇ।
ਹਾਂਜੀ
ਕਈ ਗੱਲਾ ਥੋੜ੍ਹੀ ਬੋਤ ਗਲਤ ਵੀ ਦੱਸ ਦਿੰਦੇ ਨੇ। ਪਰ ਜ਼ਾਦਾਤਰ ਤੇ ਸਈ ਦੱਸਦੇ ਹੈਗੇ ਨੇ।
ਹੂੰ ਬਿਲਕੁਲ ਅੱਛਾ ਜਿਵੇ ਅਸੀ ਕਸਰਤ ਵਗੈਰਾ ਕਰਨੇ ਆ ਤੇ ਸਾਡਾ ਪਸੀਨਾ ਵੀ ਆਂਦਾ ਏ।
ਹਾਂਜੀ ਹਾਂਜੀ ਹਾਂਜੀ।
ਪਸੀਨਾ ਵੀ ਚਲੋ ਅੱਛੀ ਗੱਲ ਐ, ਪਸੀਨਾ ਤੇ ਅਸੀਂ ਪਾਣੀ ਪੀਣਾ ਏ ਬਾਰ ਬਾਰ।
ਤਾਈੰ ਤੇ ਪਰਸੀਨਾ ਆਏਗਾ ਜੋ ਅਗਰ ਅਸੀ ਪਾਣੀ ਪੀਵਾਂਗੇ ਤੇ।
ਹਾਂਜੀ ਹਾਂਜੀ ਜੇ ਸਾਨੂੰ ਦੇਖ ਪੂੂਰੇ ਸਰੀਰ ਤੇ ਦਾਣੇ ਵਗੈਰਾ ਨੇ, ਜੇ ਅਸੀਂ ਪਾਣੀ ਘੱਟ ਪੀਆਂ ਗੇ ਨਾ। ਤੇ ਸਰੀਰ ਵਿਚ ਸਾਡੇ ਦਾਣੇ ਵਗੈਰਾ ਹੋ ਜਾਂਦੇ, ਪਾਣੀ ਦੀ ਮਾਤਰਾ ਘੱਟ ਹੋਏਗੀ ਜੇ ਸਾਡੇ ਅੰਦਰ।
ਜੀ ਹਾਂਜੀ ਹਾਂਜੀ ਪਾਣੀ ਤੇ ਖੁਲ ਕੇ
ਹਾਂਜੀ ਹਾਂਜੀ ਭਰਪੂਰ ਮਾਤਰਾ ਪਾਣੀ ਪੀਓ। ਜੀਦੇ ਰਾਈ ਸਾਨੂੰ ਕੋਈ ਬਿਮਾਰੀ ਵੀ ਨੀ ਲੱਗਦੀ। ਜੇ ਅਛਾ ਗੋਡੇ ਵੀ ਦੇਖੋ ਬਿਲਕੁਲ ਠੀਕ ਰੈਂਦੇ ਨੇ ਪਾਣੀ ਪੀਣ ਨਾਲ।
ਸਵੇਰੇ ਸਵੇਰੇ ਉੱਠਦਿਆਂ ਨਾਲ ਪੈਲੇ ਏ ਚਾਅ ਵਗੈਰਾ ਨੀ
ਹਾਂਜੀ ਇੱਕ ਗਿਲਾਸ ਗਰਮ ਪਾਣੀ ਚਾਈਦਾ, ਕੋਸਾ- ਕੋਸਾ ਪਾਣੀ।
ਹਾਂਜੀ- ਹਾਂਜੀ। ਚਾਏ ਤੁਸੀਂ ਕੋਸਾ ਕਰ ਲੋ, ਚਾਏ ਤੁਸੀਂ ਚਲੋ ਤਾਜ਼ਾ ਈ ਪੀ ਲੋ, ਜੇ ਤੰਦਰੁਸਤ ਬਣਦਾ ਏ ਚਲੋ। ਵੈਸੇ ਕੋਸਾ ਵੀ ਕੈਂਦੇ ਨੇ ਬੋਤ ਅੱਛਾ ਹੁੰਦਾ ਪਾਣੀ, ਸਰੀਰ ਲਈ ਸਵੇਰੇ ਸਵੇਰ ਦਾ। ਪੇਟ ਵੀ ਬਿਲਕੁਲ ਸਾਫ਼ ਹੋ ਜਾਂਦਾ ਜੀ। ਹੁਨਾ ਜੀ ਕਮ ਸੇ ਕਮ ਸਾਨੂੰ ਦਸ -ਬਾਰਾਂ ਗਲਾਸ ਪਾਣੀ ਪੀ ਲੈਣੇ ਚਾਈਦੇ ਨੇ ਦਿਨੇ 'ਚ।
ਹਾਂਜੀ ਸਰਦੀਆਂ 'ਚ ਤੇ ਗਰਮ ਪਾਣੀ ਪੀ ਵੀ ਲੈਂਦੇ ਨੇ, ਪਰ ਗਰਮੀਆਂ 'ਚ ਨੀ ਪੀਂਦੇ ਨਾ। ਪੀ ਨੀ ਪਾਂਦੇ।
ਏਨਾ ਹੀ ਪੀਣਾ ਚਾਈਦਾ ਪਾਣੀ।
ਹਾਂਜੀ- ਹਾਂਜੀ।
ਕਿਉਂਕਿ ਸਰਦੀਆਂ ਐ, ਗਰਮੀਆਂ ਐ, ਥੋੜਾ ਜਿਆ ਪਾਣੀ ਵੀ ਸਾਨੂੰ ਕਰਨਾ ਚਾਈਦਾ ਫੋਕ ਵੀ ਜ਼ਾਦਾ ਪੀਏ।
ਹਾਂਜੀ- ਹਾਂਜੀ -ਹਾਂਜੀ।
ਤੇ ਹਨਾ, ਹਾਂਜੀ ਤੇ ਕੰਮ ਕਰਨ 'ਚ ਵੀ ਸਾਨੂੰ ਠੀਕ ਰੱਖ ਦਾ ਵੀ ਸਿਹਤਮੰਦ ਸਈ ਰੈੈਦਾ ਲੋਦੀ
ਹਾਂ ਹਾਂਜੀ- ਹਾਂਜੀ -ਹਾਂਜੀ।
ਔਰ ਸਕਿਨ ਵੀ ਸਾਡੀ ਗਲੋ ਕਰਦੀ ਏ ਜੀ ਜ਼ਾਦਾ ਪਾਣੀ ਪੀਣ ਨਾਲ। ਹੈਨਾ ਜੀ ਸਕਿਨ ਤੇ ਅਲੱਗ ਈ ਗਲੋ ਹਾਂਜੀ ਆਂਦਾ ਜੀ, ਪਾਣੀ ਅਸੀਂ ਪਰ ਬਿਲਕੁਲ ਜੀ ਭਰਪੂਰ ਮਾਤਾਰਾ ਨਾਲ ਪੀਆਂਗੇ ਤੇ ਸਾਡਾ ਸਰੀਰ ਵੀ ਬਿਲਕੁਲ ਸਈ ਰਏਗਾ, ਮੂੰਹ ਵੀ ਅੱਛਾ ਰਏਗਾ ਅੱਛਾ, ਚਮੜੀ ਵੀ ਬਿਲਕੁਲ ਅੱਛੀ ਹੋ ਜੇਗੀ ਜੀ, ਟਾਈਟਨੈਸ ਵਧੀਆ ਚ ਚੜ ਚਮੜੀ ਹੋ ਜਾਂਦੀ ਏ ਨਾ‌। ਮੂੰ ਤੇ ਦਾਣੇ ਵੀ ਨੀ ਹੁੰਦੇ ਜੀ ਜ਼ਾਦਾ ਪਾਣੀ ਪੀਣ ਨਾਲ਼।
ਹਾਂਜੀ! ਹਾਂਜੀ!
ਹਾਂ! ਕਾਫ਼ੀ ਰੋਗ ਅੰਦਰੋਂ ਨਿਕਲ ਜਾਂਦੇ ਨੇ।
ਹਾਂਜੀ! ਹਾਂਜੀ!
ਪੀਂਦੇ ਤੁਹਾਡੇ ਬੱਚੇ ਵੀ ਪਾਣੀ ਸਹੀ ਦਿੰਦੇ ਹੋ ਪਾਣੀ ਨੂੰ।
ਹਾਂ! ਮੈਂ ਤਾਂ ਸਹੀ ਦਿੰਦੀ ਹਾਂ ਪਰ।
ਹਾਂਜੀ! ਦੇਖੋ ਕਿਸੇ ਟਾਈਮ ਅਹ ਨਿੰਬੂ ਪਾਣੀ ਵਗੈਰਾ ਬਣਾ ਦਿੱਤਾ। ਹਾਂਜੀ! ਇਸ ਟਾਈਮ ਨਿੰਬੂ ਪਾਣੀ ਆ ਓ ਆਰ ਐਸ ਬੱਚੇ ਨੂੰ ਦੇ ਦੇਣਾ ਚਾਹੀਦਾ ਜੀ।
ਆਣਾ ਚਾਹੀਦਾ ਤੁਹਾਡੇ ਬੱਚੇ ਪੀ ਲੈਂਦੇ ਨੇ ਸਹੀ।
ਹਾਂਜੀ! ਹਾਂਜੀ! ਹਾਂਜੀ! ਦੇਖੋ ਕਹਿੰਦੇ ਆ ਨਾ ਸੱਤਰ ਪਰਸੈਂਟ। ਤੇ ਇਨਸਾਨ ਪਾਣੀ ਨਾਲ ਬਣਿਆ ਜੀ। ਹਨਾ ਜੀ ਸੱਤਰ ਪਰਸੈਂਟ ਪਾਣੀ ਜੀ ਸਰੀਰ ਬਣਦਾ ਹੈ। ਬਿਲਕੁਲ! ਦੇਖੋ ਹਰ ਕੰਮ ਪਾਣੀ ਨਾਲ ਹੀ। ਜੀ ਸਰੀਰ ਲਈ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।
ਹਾਂਜੀ! ਹਾਂਜੀ!
ਦਸ ਬਾਰਾਂ ਗਲਾਸ ਪੀਓ ਪਾਣੀ ਰੋਜ਼ਾਨਾ ਅੱਛਾ ਠੰਡਾ ਪਾਣੀ ਨਾ ਪੀਓ ਜੀ। ਫਰਿਜ਼ ਦਾ ਪਾਣੀ ਹਾਂਜੀ ਹਾਂਜੀ ਫਰਿਜ਼ ਦਾ ਪਾਣੀ ਦੇਖੋ। ਹਾਂਜੀ! ਹਾਂਜੀ! ਮੋਟਾਪਾ ਵਧਾਉਂਦਾ ਫਰਿੱਜ ਦਾ ਪਾਣੀ ਜੀ ਬਿਮਾਰੀਆਂ ਹੀ। ਪੈਦਾ ਕਰਦਾ ਓਸ ਟਾਈਮ ਚਲੋ ਅਸੀਂ ਪੀ ਲੈਂਦੇ ਹਾਂ ਜੀ ਗਰਮੀ ਲੱਗ ਰਹੀ ਹੈ ਜੀ ਠੰਡਾ ਪਾਣੀ ਪੀ ਲੋ ਲੇਕਿਨ ਸਾਨੂੰ ਠੰਡਾ। ਪੀਣਾ ਨਹੀਂ ਚਾਹੀਦਾ ਨੋਰਮਲ ਤਾਜ਼ਾ ਪਾਣੀ ਹਾਂਜੀ।
ਜਿਵੇਂ ਗਰਮੀ 'ਚ ਆਓ ਪਰ ਪੀਣਾ ਹੈ ਤੇ ਦਸ ਪੰਦਰਾਂ ਮਿੰਟ ਰੋਕ ਕੇ ਪੀ ਲੋੋ ਵੈਸੇ। ਮਤਲਬ ਜਿਆਦਾ ਨੀ ਪੀਣਾ ਚਾਹੀਦਾ ਹਰ ਗੱਲ ਤੇ ਮਤਲਬ ਇੱਕ ਗਿਲਾਸ। ਪੀ ਲੋ ਚਲੋ ਪੂਰੇ ਦਿਨ 'ਚ।
ਹਾਂਜੀ! ਹਾਂਜੀ! ਠੰਡਾ ਪਾਣੀ ਦੇਖੋ ਸਿਹਤ ਲਈ ਨੁਕਸਾਨ ਹੀ ਹੈ ਜੀ। ਹਾਂਜੀ! ਤਾਜ਼ਾ ਪੀਓ ਹਾਂਜੀ! ਕਈ ਰੋਗ ਨੂੰ ਆਪਣਾ ਦੂਰ ਕਰੋ ਤੁਸੀਂ। ਠੀਕ ਹੈ ਨਾ ਜੀ ਅੱਛਾ ਚਲੋ ਮੈਂ ਤੁਹਾਨੂੰ ਫੇਰ ਫ਼ੋਨ ਕਰਦੀ ਹਾਂ ਕੋਈ ਆ ਗਿਆ ਹੈ ਸਤਿ ਸ਼੍ਰੀ।
ਹਾਂਜੀ! ਠੀਕ ਹੈ